ਹਾਂ।
ਹੈਲੋ।
ਹੈਲੋ, ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਨੇਂ।
ਬਸ ਮੇਰੇ ਤੇ ਵਧੀਆਂ ਏਂ, ਤੁਸੀਂ ਦੱਸੋਂ ਤੁਸੀਂ ਠੀਕ ਹੋ।
ਹਾਂਜੀ, ਹਾਂਜੀ ਮੈਂ ਠੀਕ ਹਾਂ। ਹੋਰ ਤੁਸੀਂ ਠੀਕ ਹੋ।
ਹਾਂਜੀ ਮੈਂ ਵੀ ਠੀਕ ਹਾਂ।
ਹੋਰ ਕੀ ਕਰ ਰਹੇਂ ਸੀ।
ਕੁੱਛ ਨੀਂ ਬਸ ਮੈਂ ਤੇ ਬੈਠੀਂ ਹੋਈ ਸੀ, ਤੁਸੀਂ ਦੱਸੋਂ ਤੁਸੀਂ ਕੀ ਕਰ ਰਹੇਂ ਸੀ।
ਬਸ ਹੁਣੇ ਈ ਮੈਂ ਲੰਚ ਕਰਨ ਲੱਗੀ ਸੀ। ਕੜੀ ਚੌਲ਼ ਬਣਾਏ ਸੀ ਬਸ ਉਹੀ ਖਾਂ ਰਹੀਂ ਹਾਂ ਮੈਂ।
ਹੋਰ ਅੱਛਾ, ਅੱਛਾ, ਕੜੀ ਚੌਲ਼ ਬਣਾਏ, ਹਾਂ ਕੜੀ ਚੌਲ਼ ਸਵਾਦ ਲਗਦੇ ਆ।
ਹਾਂਜੀ, ਹਾਂਜੀ ਕੜੀ ਚੌਲ਼ ਤੇ ਸਵਾਦ ਹੀ ਲੱਗਦੇ ਨੇਂ। ਖੱਟੀ ਖੱਟੀ ਜਦੋਂ ਕੜੀ ਬਣਦੇ ਨਾ ਉਹ ਉਚ ਬਹੁਤ ਸਵਾਦ ਲੱਗਦੇ ਨੇਂ।
ਹੋਰ ਸਬ ਨਾਲ਼ ਸਹੀ ਗੱਲ਼ ਏਂ।
ਹਮ, ਹੋਰ ਬੱਚੇ ਕੀ ਕਰ ਰਹੇ ਨੇ।
ਬੱਚੇ ਕੁਛ ਨੀ ਇਹ ਸਾਰਾ ਦਿਨ ਬਸ ਫੋਨ ਚਲਾਉਂਦੇ ਰਹਿੰਦੇ ਆ। ਇਹਨਾਂ ਨੇ ਕਰਨਾ ਕੀ ਇਹ ਸਾਰਾ ਦਿਨ ਸੋਸ਼ਲ ਮੀਡੀਆ ਸਕਲ ਸਕਰੋਲ ਕਰਦੇ ਰਹਿੰਦੇ ਆ।
ਅਰੇ, ਇਹ ਤੇ ਬਹੁਤ ਵੱਡੀ ਦਿੱਕਤ ਹੋ ਗਈ ਬਈ। ਹਰ ਟਾਈਮ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਲੱਗ ਗਏ ਨੇ ਬੱਚੇ ਅੱਜ ਕੱਲ੍ਹ।
ਉਹੀ ਨਾ, ਸਾਰਾ ਦਿਨ ਬਸ। ਫੋਨ ਚਲਾਉਂਦੇ ਰਹਿਣਗੇ ਤੇ ਰੀਲਾਂ ਹੀ ਦੇਖਦੇ ਰਹਿਣਗੇ।
ਹਾਂ, ਉਹਹੀ ਨਾ। ਇੰਨਾ ਨਹੀਂ ਐਕਟਿਵ ਰਹਿਣਾ ਚਾਹੀਦਾ। ਚਾਹੀਦਾ। ਬੱਚਿਆਂ ਨੂੰ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਦੇ ਬੱਚੇ ਬਹੁਤ ਰਹਿਣ ਲੱਗ ਗਏ ਨੇ ਬੱਚੇ। ਮਾਵਾਂ ਵੀ ਰਹਿਣ ਲੱਗ ਗਈਆਂ।
ਹਾਂ। ਬੜੀ ਵੈਸੇ ਗ਼ਲਤ ਚੀਜ਼ ਹੈਗੀ ਹੈ ਬੱਚਿਆਂ ਨੂੰਨ ਇੰਨਾ ਫੋਨ ਨਹੀਂ ਵੇਖਣਾ ਚਾਹੀਦਾ। ਇੰਨਾ ਤੇ ਵੀ ਦੇਣਾ ਚਾਹੀਗਾ।
ਹਮ, ਸਹੀ ਕਹਿ ਰਹੇ ਹੋ ਤੁਸੀਂ ਹੁਣ ਤੇ ਚਲੋ ਛੋਟੀਆਂ ਹੈਗੀਆਂ। ਹੁਣ ਤੇ ਚਲੋ। ਚਲਾ ਰਹੇ ਨੇ। ਅਸੀਂ ਵੀ ਕੁਛ ਨੀ ਕਹਿੰਦੇ ਪਏ ਕਿ ਚਲੋ ਛੁੱਟੀਆਂ ਹੈਗੀਆਂ ਬੈਠੇ ਹੋਏ ਨੇ ਕੋਈ ਗੱਲ ਨਹੀਂ। ਪਰ ਫੇਰ ਸਕੂਲ ਖੁੱਲਣਗੇ ਤਾਂ ਵੀ ਤਾਂ ਇਹਨਾਂ ਦਾ ਮਨ ਕਰੇਗਾ। ਫਿਰ ਫੋਨ ਚਲਾਉਣ ਤੇ ਹਨਾ। ਫਿਰ ਪੜ੍ਹਾਈ ਤੇ ਹੀ ਇਫੈਕਟ ਪੈਣਾ। ਹੁਣ ਵੀ ਰਾਤ- ਰਾਤ ਨੂੰ ਪਤਾ ਨੀ ਕਿਵੇਂ- ਕਿਵੇਂ ਕਦੋਂ -ਕਦੋਂ ਸੁਣਦੇ ਨੇ ਸਾਨੂੰ ਥੋੜੀ ਪਤਾ।
ਸਹੀ ਗੱਲ ਹੈ ਪਤਾ ਨੀ ਕੀ -ਕੀ ਵੇਖਦੇ ਰਹਿਣਗੇ। ਦੇਖੋ, ਬੜਾ ਨੁਕਸਾਨ ਹੈਗਾ ਅੱਖਾਂ ਤੇ ਕਾਫ਼ੀ ਜ਼ੋਰ ਪੈਂਦਾ ਇਹਦੇ ਨਾਲ।
ਹਮ, ਕੀ ਪਤਾ ਹੁਣ ਰਾਤੀ ਸੋ ਮੇਰੇ ਬੱਚਿਆਂ ਦੀ ਤਾਂ ਨੀਦਰ ਵੀ ਨੀ ਪੂਰੀ ਹੁੰਦੀ। ਇਹਨਾਂ ਫੋਨ
ਆ ਹਾਂ ਕੋਈ ਨਾ ਨਿੰਦਰਾ ਵੀ ਪੂਰੀਆਂ ਨੀ ਹੁੰਦੀਆਂ ਇਹਨਾਂ ਦੀਆਂ।
ਛੇ ਘੰਟੇ ਦੀ ਨੀਂਦ ਵੀ ਨਹੀਂ ਲੈਂਦੇ ਪਏ। ਮੈਂ ਇੰਨਾ ਬੋਲਦੀ ਹਾਂ। ਇੰਨਾ ਬੋਲਦੀਆਂ ਹਾਂ ਕਿ ਬੱਚੋਂ ਤੁਸੀਂ ਛੇ ਕੁ ਐਟਲੀਸਟ ਛੇ ਘੰਟੇ ਤੇ ਸੋਵੋ ਨਾ।
ਉਹੀ ਨਾ ਨੀਂਦਰ ਲੈਣੀ ਤਾਂ ਬੜੀ ਜ਼ਰੂਰੀ ਏ।
ਔਰ ਫਿਰ ਉਪਰੋਂ ਦੇ ਬੇ ਟਾਈਮ ਸੌ ਜਾਂਦੇ ਨੇ, ਬੇ ਟਾਈਮ ਸੌ ਜਾਂਦੇ ਨੇ ਫਿਰ ਦੱਸੋ।
ਆ ਹ। ਕਭੀ ਦ ਦੁਪਹਿਰੇ ਸੋ ਦੁਪਹਿਰੇ ਚਲੋ ਸੋਨ ਵਕਤ ਜਿਵੇਂ ਸਵੇਰੇ ਸੋ ਕੇ ਦਸ ਵਜੇ ਸ਼ਾਮੀ ਸੋ ਗਏ ਐਵੇਂ ਸੋ ਜਾਂਦੇ ਆ। ਅੱਖਾਂ ਖ਼ਰਾਬ ਹੋਂਦੀਆਂ ਮੇਨ ਤੇ ਇਹ ਗੱਲ ਹੈਗੀ ਏ।
ਹਾਂ, ਵੀ ਦੇਖੋ ਹੁਣ ਸੋਸ਼ਲ ਮੀਡੀਆ ਦੇ ਫੋਨ ਚਲਾਉਣ ਦੇ ਐਡਵਾਂਟੇਜ ਵੀ ਹੈਗੇ ਨੇਨੂੰ ਫਾਇਦੇ ਵੀ ਨੇ ਤੇਨ।
ਨੁਕਸਾਨ ਵੀ ਨਹੀਂ ਸਹੀ ਗੱਲ ਹੈ ਹਰ ਚੀਜ਼ ਦੇ ਫਾਇਦੇ ਨੁਕਸਾਨ ਹੁੰਦਾ ਹੈ। ਤੁਸੀਂ ਦੇਖੋ'
ਬਿਲਕੁਲ ਸਹੀ ਕਹਿ ਰਹੇ ਹੋ। ਹਰ ਚੀਜ਼ ਨੁਕਸਾਨ ਤੇ। ਪੱਕਾ ਹੀ ਹੋਏਗਾ। ਜਿਹੜੀ ਵੀ ਚੀਜ਼ ਅਗਰ ਫਾਇਦਾ ਮਿਲ ਰਿਹਾ। ਬਾਕੀ ਸਾਡੇ ਉੱਤੇ ਡਿਪੈਂਡ ਆਉਂਦਾ। ਸਾਡੇ ਉੱਤੇ ਡਿਪੈਂਡ ਹੁੰਦਾ ਹੈ ਕਿ ਅਸੀਂ ਉਹਨੂੰ ਫਾਇਦੇ ਦੇ ਤੌਰ ਤੇ ਇਸਤੇਮਾਲ ਕਰ ਰਹੇ ਹਾਂ। ਜਾਂ ਆਪਣਾ ਨੁਕਸਾਨ ਕਰਨਾ ਚਾਹੁੰਦੇ ਹਾਂ।
ਹਾਂਜੀ। ਕੋਈ ਨਾ ਐਸਾ ਨਹੀਂ ਸਾਨੂੰ ਸੋਸ਼ਲ ਮੀਡੀਆ ਬੁਰੀ ਚੀਜ਼ ਏ। ਤੇ ਇਹਦੇ ਨਾਲ ਸਾਨੂੰ ਕਾਫ਼ੀ ਜਾਣਕਾਰੀ ਵੀ ਮਿਲਦੀ ਹੈ ਕਿੱਥੇ ਕੀ- ਕੀ ਹੋ ਰਿਹਾ। ਇੱਕਦਮ ਸਾਨੂੰ ਪਤਾ ਵੀ ਲੱਗ ਜਾਂਦਾ ਕਿ ਅੱਛਾ ਇੱਥੇ ਚੀਜ਼ ਇਹ ਹੋ ਰਹੀ ਹੈ।
ਹਮ
ਬਾਕੀ- ਬਾਕੀ ਬੜੀ ਸਾਰੀ ਗਲਤ ਜਾਣਕਾਰੀਆਂ ਵੀ ਮਿਲਦੀ ਏ।
ਹਮ। ਅਰੇ ਅੱਜ ਕੱਲ੍ਹ ਔਨਲਾਈਨ ਸਕੈਮਸ ਕਿੰਨੇ ਵੱਧ ਗਏ ਨੇ।
ਹਾਂ ਸਕੈਮਸ ਕਾਫੀ ਹੁੰਦੇ ਅ ਔਨਲਾਈਨ। ਓ ਕਾਫ਼ੀ ਜਾਣਕਾਰੀ ਆਉਂਦੀ ਹੈ ਇਸ ਬਾਰੇ।
ਉਹੀ ਨਾ ਕਿੰਨੇ ਸਕੈਮਸ ਕਿੰਨੇ ਫੇਕ ਨਿਊਜ਼ਸ ਆਉਣ ਲੱਗ ਗਈਆਂ।
ਹਾਂਜੀ।
ਪਰਸਨਲ ਡਾਟਾ ਲੀਕ ਹੋਣ ਲੱਗ ਗਏ ਨੇ ਅੱਜ ਕੱਲ ਹਨਾ, ਪਰਸਨਲ ਡਾਟਾ ਵੀ ਲੀਕ ਹੋਣ ਲੱਗ ਗਏ ਨੇ ਕੋਈ ਪ੍ਰਾਈਵੇਸੀ ਨਹੀਂ ਰਹੀ ਏ।
ਸਹੀ ਗੱਲ ਏ। ਮੈਂ ਫੇਰ ਆਪ ਸਮਝਾਨੀ ਅ ਕਿ ਘੱਟ ਤੋਂ ਘੱਟ ਹੀ ਫੋਨ ਵੇਖਿਆ ਕਰੋ ਮਤਲਬ, ਫੋਨ ਸੋਸ਼ਲ ਮੀਡੀਆ ਘੱਟ ਤੋਂ ਘੱਟ ਇਸਤੇਮਾਲ ਕਰਿਆ ਕਰੋ।
ਹ ਮ ਉ ਤੇ ਹੈ ਹੀ ਹੁਣ ਜਿਵੇਂ ਠੀਕ ਹੈ ਫਾਇਦਾ ਹੈਗਾ ਹੈ ਅਸੀਂ ਸੋਸ਼ਲ ਮੀਡੀਆ 'ਤੇ ਹੈਗੇ ਹਾਂ, ਐਕਟਿਵ ਹੈਗੇ ਹਾਂ ਅਸੀਂ ਆਪਣੇ ਫਰੈਂਡਸ ਦੇ ਨਾਲ ਕੋਂਟੈਕਟ ਤੇ ਚ ਰਹਿੰਦੇ ਹਾਂ ਫੈਮਿਲੀ ਦੇ ਨਾਲ ਕੋਂਟੈਕਟ ਚ ਰਹਦੇ ਆਾਂ ਜਿਵੇਂ ਅਸੀਂ ਕਿ ਬਾਹਰ ਚਲੇ ਜਾਨੇ ਹਾਂ, ਹਨਾ?
ਹਾਂਜੀ ਹ
ਠੀਕ ਹੈ, ਨਵੇਂ ਨਵੇਂ ਸਾਨੂੰ ਸਕਿੱਲ ਸਿੱਖਣ ਨੂੰ ਮਿਲਦੇ ਨੇ ਸਾਨੂੰ ਨਵੀਂ ਨਵੀਂ ਨੌਲੇਜ 'ਚ ਵੀ ਮਿਲਦੀ ਹੈ ਐਸੀ ਗੱਲ ਨਹੀਂ ਏ, ਸਾਨੂੰ ਅੱਛੇ ਅੱਛੇ ਨੌਲੇਜ ਵੀ ਮਿਲਦੀ ਹੈ ਬਹੁਤ।
ਹਾਂ, ਪਤਾ ਲੱਗਦਾ ਕਿ ਅੱਛਾ ਇਹ ਚੀਜ਼ ਐਵੇਂ ਹੋਣੀ ਏ। ਤੇ ਇਹ ਕਰਕੇ ਇਹ ਵੀ ਹੋ ਜਾਣਾ ਹੈ, ਤੇ ਸਾਨੂੰ ਬਹੁਤ ਕੁਛ ਪਤਾ ਲੱਗਦਾ ਹੈ। ਕੀ ਜੈਵੇ ਕਿਸੀ ਸਾਨੂੰ ਤੇ ਪਹਿਲੇ ਇਹ ਵੀ ਨਹੀਂ ਪਤਾ ਸੀ, ਕਿ ਅਸੀਂ ਇੰਸਟਾ ਤੇ ਫੋਟੋ ਕਿਹਡ਼ੀ ਜਗ੍ਹਾ ਪਾਣੀ ਏ। ਫੇਰ ਸਟੋਰੀ ਪੈਣੀ ਵੇ ਸਾਨੂੰ ਇਹ ਵੀ ਪਤਾ ਲੱਗ ਗਿਆ, ਕਾਪੀ ਕਰਨਾ ਅੱਛੀ ਚੀਜ਼ਾਂ ਵੀ ਵੇਖਣ ਨੂੰ ਮਿਲਦੀਆਂ ਜਿਵੇਂ ਉਹ ਕੋਈ । ਥੋਟਸ ਆ ਜਾਂਦੇ ਆ ਵੱਧੀਆ ਵੱਧੀਆ ਕੁਝ ਨਾ ਕੁੱਝ ਲਾਈਨਾਂ ਆਉਂਦੀਆਂ। ਉਹ ਕਾਫੀ ਉਦੋਂ ਨਾ ਸਾਡੀ ਉਹ ਵੀ ਅੱਛੀ ਮਜ਼ਬੂਤ ਹੁੰਦੀ ਹੈ ਸਾਡੀ ਇੰਗਲਿਸ਼ ਵੀ ਥੋੜੀ ਇੰਪਰੂਵ ਹੋ ਜਾਂਦੀ ਏ। ਜਾਂ ਅਗਰ ਕੋਈ ਪੰਜਾਬੀ ਦਾ ਆ ਗਿਆ ਤਾਂ ਪੰਜਾਬੀ ਵੀ ਇੰਪਰੂਵ ਹੋ ਜਾਂਦੀ, ਕਿਉਂ ੳਹਨੂੰ ਪੜਦੇ ਆਂ। ਤੇ ਇਹਦੇ ਨਾਲ ਸਾਡੀ ਉਹ ਚੀਜ਼ ਵੀ ਇੰਪਰੂਵ ਹੋ ਜਾਂਦੀ ਏ।
ਬਿਲਕੁਲ-ਬਿਲਕੁਲ, ਜਿਵੇਂ ਹੁਣ ਮੰਨ ਲਓ ਸਾਨੂੰ ਕੋਈ ਇੰਪੋਰਟੈਂਟ ਇਨਫੋਰਮੇਸ਼ਨ ਕਿਸੇ ਦੇ ਨਾਲ ਸ਼ੇਅਰ ਕਰਨੀ ਐ ਹੈਨਾ ਹੁਣ ਸਾਨੂੰ ਹੁਣੇ ਦੇ ਹੁਣੇ ਕਰਨੀ ਐ ਤੇ ਸਾਨੂੰ ਐਈ ਚੀਜ਼ਾਂ ਕੰਮ ਆਂਦੀਆਂ
ਹਾਂਜੀ ਓਇ ਨਾ, ਤੁਸੀਂ ਇਹ ਵੇਖੋ ਜਿਹੜੇ ਤੇ ਪੈਸੇ ਟ੍ਰਾਂਸਫਰ ਕਰਨਾ ਵੀ ਕਿੰਨਾ ਆਸਾਨ ਹੋ ਗਿਆ। ਇਹ ਦੋ ਮਿੰਟ ਨੀ ਲੱਗਦੇ ਤੇ ਏਨੀ ਦੂਰ ਪੈਸੇ ਚਲੇ ਜਾਂਦੇ
ਹੂੰ, ਓਈ ਨਾ ਕਿਸੇ ਨੂੰ ਕੋਈ ਐਮਰਜੈਂਸੀ ਏ ਕਿ ਕੋਈ ਬਹੁਤ ਦਿੱਕਤ ਆ ਗਈ ਏ। ਸਾਡੇ ਨਾਲ ਕੋਂਟੈਕਟ ਕਰ ਲੈਂਦਾ, ਹੁਣ ਕਿੰਨਾ ਆਸਾਨ ਹੋ ਗਿਆ ਪਹਿਲੇ ਥੋੜ੍ਹੀ ਸੀ ਐਵੇਂ।
ਹਾਂਜੀ।
ਪਹਿਲੇ ਤੇ ਖੁੱਦ ਜਾਣਾ ਪੈਂਦਾ ਸੀ। ਕਿਸੇ ਤੋਂ ਕੁਛ ਲੈਣ ਲਈ, ਹਨਾ ਹੁਣ ਤੇ ਅਸੀਂ ਫੋਨ ਤੇ ਹੀ
ਹਾਂ। ਪਰ ਇਹ ਹੈ ਨਾ ਪੈਸੇ ਅਸੀਂ ਭੇਜਣੇ ਪਏ ਆ ਤੇ ਕਾਫੀ ਪੈਸੇ ਉਹਦੇ ਵਿਚ ਹੋ ਜਾਂਦੇ ਆ, ਕਾਫ਼ੀ ਸਕੈਮ ਹੋ ਜਾਂਦੇ ਆ ਕਿਸੀ ਨੂੰ ਪਿੰਨ ਕੋਡ ਪਤਾ ਲੱਗ ਜਾਂਦਾ ਹੈ ਕਾਫੀ ਨੁਕਸਾਨ ਵੀ ਹੋ ਜਾਂਦਾ ਵੈਸੇ, ਪਤਾ ਇਹਦੇ ਨਾਲ ਪਰ ਹੈ ਤੇ ਅਸੀ ਗ ।
ਹਮ ਹਮ ਫਿਲਹਾਲ ਹਾਂ। ਅ ਪਰ ਜਿਹੜੇ ਬੱਚੇ ਅੱਜ ਕੱਲ੍ਹ ਯੂਜ ਕਰਦੇ ਪਏ ਨੇ ਨਾ ਸੋਸ਼ਲ ਮੀਡੀਆ ਹਰ ਟਾਈਮ ਐਕਟਿਵ, ਪਤਾ ਹੈਲਥ ਪ੍ਰੋਬਲਮਸ ਹੋ ਜਾਂਦੀਆਂ।
ਸਈ ਗਾੱਲ ਅੱਖਾਂ ਤੇ ਤੁਆਡੀ, ਅੱਖਾਂ ਤੇ ਤੁਆਡੀ ਖ਼ਰਾਬ ਹੋਈ ਗੇ ਬਾਕੀ ਸਰੀਰ ਵੀ ਬੜਾ ਖ਼ਰਾਬ ਹੋ ਰਿਆ
ਓਈ ਨਾ ਸ੍ਰੀਕੀਨ ਟਾਈਮ ਤੁਆਡਾ ਏਨਾ ਜਾਦਾ ਆਨ ਲਾੱਗ ਗੇਆ ਹੋਨ
ਹੂੰ।
ਛੋਟੇ-ਛੋਟੇ ਹੈਗੇ ਨੇ ਸ੍ਰੀਕੀਨ ਟਾਈਮ, ਓਰ ਸਾਰਾ ਦਿਨ ਲੇਟੇ ਰੈਂਦੇ ਨੇ ਫੋਨ ਚਲਾਂਦੇ ਰੈਂਦੇ ਨੇ ਅੱਖਾਂ ਕਿੱਥੋਂ ਠੀਕ ਰੈਨਗੀਆਂ ਦੱਸੋ?
ਠੀਕ ਐ ਜੀ। ਫੇਰ ਏਨਾਂ ਦੇ ਕਮਰਾਂ ਚ ਵੀ ਪੀੜ ਹੋਂਦੀ ਰੇਂਦੀ ਏ ਲੱਤਾਂ ਚ ਪੀੜ ਹੋਂਦੀ ਏ। ਤੇ ਸਿਰੀ ਚ ਵੀ ਪੀੜ ਰੈਦੀ ਏ ਤੇ ਫੇਰ ਓ ਅਪਨੇ ਆਪ ਈ ਹੋਨੀ ਏ, ਜਦ ਤੁਸੀ ਓਦਾ
ਪੜਾਈ ਚੋਂ ਵੀ ਤੇ ਫਿਰ ਦਿਮਾਗ ਹਾੱਟੀ ਜਾਨੈ ਪੜਾਈ ਚ ਕਿੱਥੇ ਫੋਕਸ ਕਾਰ ਪਾਨਗੇ, ਐਈ ਮਨ ਕਰਦਾ ਰੇਗਾ ਹਾਂ, ਐਈ ਮਾਨ ਕਰਦਾ ਰੇਗਾ ਕਿ ਅਸੀਂ ਚਲੋ ਰੀਲਾ ਕੋਲ ਕਾਰ ਲੀਏ ਚਲੋ ਓਦੇ ਐ ਕੋਮੈਂਟਸ ਪਾੜ ਲੀਏ, ਬਾਸ ਐਈ ਕਰਦੇ ਰੈਂਨੇ ਐ।
ਓਈ ਨਾ ਮਲਬ ਦੇਖੇ ਬੱਚੇ ਐਸੇ ਨੀ ਐ, ਸੋਸ਼ਲ ਮੀਡੀਆ ਨਈ ਦੇਖਨਾ ਚਾਈਦਾ ਬੱਚੇਆਂ ਨੂੰ ਸਾਨੂੰ ਬੱਚੇ ਨੂੰ ਵੀ ਜਾਨਕਾਰੀ ਮਿਲਦੀ ਏ, ਪਰ ਇੱਕ ਲਿਮਿਟ ਤੱਕ ਦੇਖਨਾ ਚਾਈਦਾ।
ਚਾਈਦੀ ਏ, ਜਿੰਨੀ ਨੋਲੇਜ ਰੱਖਨੀ ਚਾਈਦੀ ਏ ਇਨਸਾਨ ਨੂੰ ਹੋਨੀ ਚਾਈਦੀ ਏ ਓਸ ਹਿਸਾਬ ਨਾਲ ਯੂਜ ਕਰਨਾ ਚਾਈਦੈ, ਬੱਚੇ ਤੇ ਬੇਫਿਜੂਲ ਯੂਜ਼ ਕਾਰ ਰੇ ਨੇ।
ਕਾਰਦੇ ਆ ਓ ਨਾ, ਮਲਬ ਲਿਮਿਟ-ਲਿਮੀਟ ਚ ਦੇਖੋ ਐ ਨੀ ਤੁਸੀਂ ਲਿਮਿਟ ਤੋਂ ਬਾਰ ਈ ਦੇਖ ਰੇ ਓ ਬਿਲਕੁਲ, ਲਿਮਿਟੀ ਚ
ਹੂੰ-ਹੂੰ। ਹੁਨ ਆੱਜ-ਕੱਲ ਕਿਨੀ ਲੇਡੀਜ਼ ਹੈਗੀ ਐਂ ਹੈਨਾ, ਸਾਡੇ ਆਸ-ਪਾਸ ਵੀ ਐਨੀ ਟੈਲੈਂਟਿੜ ਹੈਗੀਐਂ ਜਿਨਾਂ ਵਿੱਚ ਹੁਨਰ ਹੈਗਾ ਹੈਨਾ, ਓ ਹੁਨ ਅਪਣਾ ਸਮੌਲ ਬਿਜ਼ਨਸ ਖੋਲਦੀਆਂ ਪਈਆਂ
ਓਨਲਾਈਨ ਈ ਖੋਲਦੀਯਾਂ ਪਈਐਂ? ਹਨਾ, ਸੋਸਲ ਮੀੜੀਆ ਤੇ ਪਾ ਰੇ ਨੇੇ ਆਪਨੇ ਪ੍ਰੋਡਕਟ ਪਾ ਰੇ ਨੇ ਜੋ ਓਨਾਂ ਕੋਲ ਹੁਨਰ ਹੈਗੈ, ਓਨਾਂ ਨੇ ਪੇਜ ਬਨਾਏ ਹੋਏ ਨੇ। ਤੇ ਸੋਸ਼ਲ ਮੀਡੀਆ ਦੇ ਥ੍ਰੂ ਈ ਸਬ ਤਕ ਪੋਂਚ ਰੇਆ ਤੇ
ਹਾਂ, ਸ
ਫੈਦਾ ਹੋ ਗੇਆ, ਐ ਹੋਨ ਲੋਕਾਂ ਦੇ ਉੱਤੇ ਐ ਕਿ ਤੁਸੀਂ ਫੈਦਾ ਵੇਖਨਾ ਐ ਕੇ ਨੁਕਸਾਨ ਵੇਖਨੈ।
ਹਾਂ, ਐਦੇ ਫੈਦੇ ਵੀ ਜਨੂਯਨ ਅਸੀਂ ਐ, ਫੂੜ ਮੰਗਾਂਏ ਏ ਕੋਈ ਸਾਨੂੰ ਰਾਸ਼ਦ ਦਾ ਵੀ ਸਮਾਨ ਮੰਗਾਨਾ ਸਾਨੂੰ ਕਿਨੀ ਛੇਤੀ ਆ ਜਾਂਦਾ ਸਾਡੇ ਕੋਲ, ਐਵੇਂ-ਐਵੇਂ ਦੀ ਟੈਕਨੋਲੋਜੀਆਂ ਆ ਜਾਂਦੀਆਂ ਕਿ ਥੋੜਾ ਈਜ਼ੀ ਹੋ ਗੇਯਾ ਐ ਕਾੰਮ, ਹਾਂਨਾ, ਬੜਾ ਈਜ਼ੀ ਹੋ ਗੇਆ ਅੱਜ-ਕੱਲ, ਬਸ ਓਦੇ ਤੇ ਪਾਦੋ ਸਬ ਨੂੰ ਪਤਾ ਨਵਜੀਂਦਰ ਦਾ ਕਿ ਅੱਛਾ ਐਦੇ ਕੋਲ ਐ ਹੁਨਰ ਹੈਗੈ ਫੇਰ ਬੰਦੇ ਓ ਹੁੰਦੇ ਆ ਅੱਛਾ, ਅਸੀਂ ਐਵੇਂ ਕਾਰ ਸਕਦੇ ਆਂ ਅਸੀਂ ਅੱਦੇ ਪਾਨੇ ਆ। ਲੋਕਾਂ ਨੂੰ ਵੀ ਫਿਰ ਨੌਲੇਜ ਮਿਲਦੀ ਏ ਥੋੜੀ ਬੋਤ
ਅੱਜ-ਕੱਲ ਜਨਾਨੀਆਂ ਨੂੰ ਪਤਾ ਲਾੱਗ ਚੁੱਕੇਆ ਐ ਕਿ, ਹਾਂ ਬਈ ਅ ਐ ਮੈਂ ਐ ਚੀਜ ਚ ਮੇਰਾ ਹੁੱਨਰ ਹੈਗੈ ਮੈਂ ਐਦੇ ਵਿੱਚ ਅੱਛੀ ਆ, ਤੇ ਅਪਨਾ ਪੇਜ ਬਨਵਾ ਲ ਲੇਂਦੀ ਆ ਤੇ ਬਾਸ ਫੇਰ
ਜਿਵੇਂ ਕਿਸੇ ਨੂੰ ਬੜਾ ਵਦੀਆ ਖਾਨਾ ਬਨਾਨਾ ਆਂਦੈ, ਤੇ ਓ ਵੀ ਇੰਸਟਾ ਤੇ ਪਾ ਰੇਸਿਪੀ ਸ਼ੇਅਰ ਕਰਦੇ, ਤੇ ਕੇ ਅੱਛਾ ਐ ਵਾਲੀ ਰੇਸਿਪੀ ਸ਼ੇਅਰ ਕਰਨੇ ਆ ਫਿਰ ਦੁ ਲੋਕਾਂ ਨੂੰ ਵੀ ਬਨਾਨਾ ਆ ਜਾਂਦਾ ਏ, ਐਵੇਂ ਸੋਸ਼ਲ ਮੀਡੀਆ ਹੈ ਤੇ ਵਦੀਆ ਵੀ ਚੀਜ, ਪਰ ਏ ਨਾ ਦੋਨੋ ਚੀਜਾਂ ਦੇ ਨੁਕਸਾਨ ਵੀ ਨੇ।
ਬੱਚੇਆਂ ਨੂੰ ਅਜੇ ਸਮਜ ਨੀ ਆਂਦਾ ਪੇਆ ਨਾ।
ਹਨਾ ਬੱਚੇ ਗਲਤ ਚੀਜ ਚ ਲੈ ਕੇ ਜਾਈ ਜਾਂਦੇ ਐ। ਪੜ੍ਹਾਈ ਚ' ਇਹਨਾਂ ਦਾ ਬਿਲਕੁਲ ਫੋਕਸ ਘੱਟ ਹੈ।
ਹੋਰ ਸੁਣਾਓ ਘਰ ਸਭ ਠੀਕ ਤੁਹਾਡੇ?
ਹਾਂਜੀ- ਹਾਂਜੀ। ਆ ਲਾਨਾ ਘਰ ਚਕੱਰ ਤੁਸੀਂ ਫਿਰ।
ਹਾਂਜੀ- ਹਾਂਜੀ, ਮੈਂ ਆਵਾਂਗੀ ਜ਼ਰੂਰ ਆਵਾਂਗੀ, ਤੁਸੀਂ ਵੀ ਆਉਣਾ ਠੀਕ ਹੈ।
ਹਾਂਜੀ, ਮੈਂ ਵੀ ਆਵਾਂ
ਠੀਕ ਹੈ ਜੀ, ਸਤਿ ਸ਼੍ਰੀ ਅਕਾਲ।